ਜੀ ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ।
ਵਧੀਆ ਜੀ, ਮਿਹਰ ਉਪਰ ਵਾਲੇ ਕੀ।
ਅੱਛਾ ਜੀ ਕੀ ਕਰ ਰਹੇ ਸੀ ਤੁਸੀਂ।
ਕੁਛ ਨਹੀਂ ਉਹ ਹੀ ਫੋਨ ਚਲਾਨਾ।
ਹਾਂਜੀ ਅੱਜ ਕੱਲ੍ਹ ਤਾਂ ਇਹੀ ਹੋ ਗਿਆ ਬਸ ਫੋਨ ਹੀ ਚਲਾਉਂਦੇ ਰਹਿੰਦੇ ਲੋਕ। ਅਸੀਂ ਨਾ ਸਿਹਤ ਦਾ ਧਿਆਨ ਰੱਖਦੇ ਹਾਂ ਔਰ ਨਾ ਹੀ ਦੂਸਰੋ ਦਾ ਰੱਖਦੇ ਹਾਂ।
ਹੂੰ।
ਮੈਂ ਤਾਂ ਸੋਚ ਰਹੀ ਹੂੰ ਇੱਕ ਯੋਗਾ ਕਲਾਸ ਸ਼ੁਰੂ ਕਰ ਦੇਣੀ ਯ ਕੱਲ ਸੇ। ਥੜੀ ਸਿਹਤ ਦਾ ਵੀ ਧਿਆਨ ਹੋ ਜਾਏਗਾ। ਉਹ ਥੋੜਾ ਅਸਹਿਰ ਵਿੱਚ ਵੀ ਹੋ ਜਾਏਗੀ ਆਪ ਕੀ ਕੀ ਕਹਿਤੇ ਹੋ।
ਠੀਕ ਕਹਿਤੇ ਹੈਸੇ ਸਹੀ ਵੀ ਹੈ, ਜਾ ਆਜ ਕੱਲ ਦੀ, ਭਾਗ ਦੌੜ ਵਾਲੀ, ਜ਼ਿੰਦਗੀ ਵਿੱਚ ਕਿਆ ਰੱਖਾ ਹੈ ਕੁਛ ਨਹੀਂ,
ਹਾਂ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੋ ਹੋ ਗਿਆ ਹੈ। ਜੈਸੇ ਅਹ ਰੋਜ਼ ਜਾਗ ਸਵੇਰੇ ਸਿਰਫ, ਅੱਧਾ ਘੰਟਾ ਯੋਗਾ ਜਾਂ ਸੈਰ ਕਰ ਲਿਆਵੇ, ਤਾਂ ਸਾਡਾ ਪੂਰਾ ਦਿਨ ਹੀ ਤਾਜ਼ਾ ਤਰੀਨ ਲੱਗਦਾ।
ਬਿਲਕੁਲ ਸਹੀ ਦੀ ਦਸੀ ਆਪ ਨੇ ਸਵੇਰੇ ਹੀ ਹਵਾ ਵਿੱਚ ਸਾਦਾ ਹੀ, ਸਤਸੰਗ ਨੀਚੇ ਏ।
ਹਾਂਜੀ ਹਾਂਜੀ ਸਹੀ ਗੱਲ ਚੰਗਾ ਚੰਗਾ ਸਵੇਰੇ ਦੀ ਹਵਾ ਵੀ ਸਾਰੇ ਕਰਸਤਾਂ ਕਰੇ ਪ੍ਰਣਾਮ ਕਰੇ। ਸਾਡੇ ਫੈਫੜੇ ਨੀ ਮਜ਼ਬੂਤ ਹੁੰਦੇ ਨੀ। ਤੇ ਸ਼ਾਂਤੀ ਮਿਲਦੀ ਨੀ ਤੇ ਸਰੀਰ ਵੀ ਚੰਗਾ ਰਹਿੰਦਾ ਨੀ।
ਜੀ। ਸਿਰਫ਼ ਯੋਗਾ ਕਰਨਾਂ ਨਾਲ ਗੱਲ ਨਹੀਂ ਹੈ ਬਣਨੀ। ਸਾਨੂੰ ਆਪਣੇੇ
ਜੀ ਪੂਰਾ ਪਰਹੇਜ਼ ਕਰਨਾ ਚਾਹੀਏ ਖਾਣੇ ਪੀਣੇ ਕਾ ਵੀ।
ਹਾਂਜੀ ਇਹ ਤਾਂ ਸਹੀ ਗੱਲ ਸਹੀ ਸਹੀ ਗੱਲ ਹੈ। ਕੀ ਯੋਗਾ ਨਾਲ ਤੋਂ ਗੱਲ ਬਣਨੀ ਨਹੀਂ ਹੈ ਸਾਡੂ ਖਾਣ ਪੀਣ ਦਾ ਧਿਆਨ ਆਮਦਨੀ ਥੋੜਾ ਹਮ ਨੇ, ਖਾਣ ਪੀਣ ਤੇ ਵੀ ਕੰਟਰੋਲ ਰੱਖਣਾ ਹੁੰਦਾ, ਵੀ ਜਾ ਕੇ ਗੱਲ ਬਣਨੀ ਹੈ ਉਹ ਦੇਖੋ ਜੀ ਉਹੀ ਬਾਤ ਹੈ, ਕਿ ਖਾਣਾ ਖਾ ਲਿਆ ਤੇ ਪਾਣੀ ਨੀ ਪਿਆ ਤਾਂ ਪਾਣੀ ਦੀ ਪਿਆ। ਰੈ ਜਾਂਦੀ ਹੈ,
ਜੀ ਬਿਲਕੁਲ ਸਹੀ ਬੋਲ ਬਣਾ,
ਹਾਂਜੀ ਯੋਗਾ ਕਰਨ ਤੋਂ ਬਾਅਦ ਖਾਣ-ਪੀਣ ਦਾ ਵੀ ਧਿਆਨ ਰੱਖਣਗੇ। ਤਾਂ ਵੀ ਫ਼ਰਕ ਪੜੇਗਾ ਸਰੀਰ ਨਾਲ,
ਪੰਨੀ ਤਾਂ ਅੱਜ-ਕੱਲ ਜੈਸੇ ਏਸੀ ਮੈਂ ਬੈਠ ਕੇਏ ਭੁੱਲ ਹੀ ਜਾਤੇ ਹੈ ਸਭ,
ਹਾਂਜੀ, ਸਹੀ ਦੱਸਦੇ ਹੋ ਤੁਸੀਂ ਆਜ-ਕੱਲ ਪਾਣੀ ਵੀ ਕਹਾ ਪਿਆ ਜਾ ਹੈ ਇਸ ਲਈ ਬੈ ਜਾਂਦੇ ਤੇ ਸਰੀਰ ਠੰਡਾ ਹੋ ਜਾਂਦਾ ਨੀ, ਲੋਕ ਸੋਚਦੇ ਚਲੋ। ਕੀ ਕਰਾ ਪਾਣੀ ਪੀ ਕੇ ਲੇਕਿਨ, ਪਾਣੀ ਪੀਂਦਾ ਹੋ ਇਤਨਾ ਜ਼ਰੂਰੀ ਹੈ, ਇਤਨੀ ਨੀਂਟ ਪੜਦੀ ਹੈ, ਪੋਟੀ ਦੀਹਾਈ ਨਾ ਹੋ ਹਾਈਡਰੇੇਟਡ ਰੱਖਣੇ ਕੇ ਲਿਏ ਬੋਡੀ ਕੋ, ਪਾਣੀ ਦੋ ਦੋ ਲੀਟਰ ਤੋਂ ਪੀਣਾ ਹੀ ਹੁੰਦਾ ਜੀ ਅੱਜ-ਕੱਲ, ਲੇਕਿਨ ਖਾਂ ਪੀ ਪਾ ਦੇਣੀ ਅੱਜ-ਕਲ ਤਾਂ ਲੀਟਰ ਪਾਣੀ, ਹੀ ਨਹੀ ਕੋਈ, ਬਸ ਇਹ ਹੈ, ਬਾਹਰ ਦਾ ਕੰਨ ਖਿਲਵਾਲੋ ਤੇ ਬੱਚੇ ਨਾਲ ਤੇ ਬਾਹਰ ਫੂਡ ਨਾਲ ਜੰਕ ਫੂਡ ਤੇ ਮੋਮੋਸ, ਚਾਮੀਨ, ਬਰਗਰ, ਸਿਲਵਾ ਲੋ ਅੱਜ-ਕੱਲ੍ਹ ਬੱਚੋਂ ਨੂੰ ਬਾਹਰ ਤੋਂ ਤੱਲਾ ਬੂਜਾ, ਤਾਂ ਵੋਜਨ ਖਾਣਾ ਚਾਹੀਦੇ ਨੀ ਬੱਚੇ, ਵਰਨਾ ਹਮੇ ਵੀ ਬੱਚਣ ਨੂੰ ਵੀ ਚਾਹੀਏ ਕਿ ਹਰੀ ਸਬਜ਼ੀਆਂ ਦਾਲ ਤੇ ਤਾਜ਼ੇ ਫਲ ਸਾਡੇ ਸਰੀਰ ਨੂੰ ਅੰਦਰ ਦੋ ਤਾਕਤ ਦੇ ਦੇ, ਤਾਂ ਹਮੇ ਚਾਹੀਏ ਕਿ ਹੈ, ਇਹ ਸਭ ਖਾਏ ਹਰੀ ਸਬਜ਼ੀ ਫਲ ਫਰੂਟ ਬੱਚੇ ਨੂੰ ਚਾਹੀਦਾ ਬਸ ਫਾਸਟ ਫੂਡ ਜੰਕ ਫੂਡ,
ਇਹੀ ਰਹਿ ਗਿਆ, ਸਾਰੇ ਜਹਾ ਬਸ ਇਹੀ ਮਿਲਦਾ। ਬਾਰ ਹੈ ਖੜੇ ਹੋ ਜਾਤੇ ਹੈ ਰਾਤ ਕੋ ਤੁਸੀਂ ਵੀ ਚਲੋ ਔਰ ਮੈਨੂੰ ਵੀ ਚਲੋ ਔਰ ਤੈਨੂੰ ਵੀ ਚਲੋ ਸਭ ਇਹ ਰਹਿਦਾ।
ਹੂੰ, ਅੱਜ-ਕੱਲ ਨਾ ਹਾਂ ਬੰਦਾ ਕਿਸੇ ਨਾਤੇ ਟੈਸ਼ਨ ਵਿੱਚ ਰਹਿੰਦਾ ਜੰਕ ਫੂਡ ਦੀ ਵਜ੍ਹਾ, ਤੋਂ ਰਹਿੰਦਾ ਹੈ,
ਹੂੰ,
ਬੱਚੇ ਸੋਚਦੇ ਨੀ ਕਿ ਹਮਾਰੀ ਸਿਹਤ ਕੇ ਲਿਏ ਅੱਛਾ ਹੈ, ਉਹ ਬੱਚੇ ਇਹੀ ਪਸੰਦ ਕਰਦੇ। ਲੇਕਿਨ ਅਜ ਕੱਲ ਇਹ ਟੈਂਨਸ਼ਨ ਰਹਿਤੀ ਹੈ ਅਜ ਕਲ ਬਾਹਰ ਕਾ ਖਾਣਾ ਖਾਣੇ ਪਤਾ ਨੀ ਕੈਸੇ ਤੇਲ ਵਿੱਚ ਬਣਾ ਰਹੇ ਹੁੰਦੇ ਨੀ, ਕੈਸੇ ਉਸ ਮੇ ਸੇਕ ਰਹੇ ਹੁੰਦੇ ਨ ਪ ਪਤਾ ਨੀ ਕਿਆ ਗਿਰ ਰਿਹਾ ਸੀ, ਕਿਆ ਨਹੀ ਗਿਰ ਰਿਹਾ ਸੀ ਉਸ ਸਮੇ ਮੈਨੂੰ- ਮੈਨੂੰ ਵੀ ਦੇਖ ਆਪ ਨੇ ਨਹੀਂ ਦੇਖਾ ਕਿਸੀ ਨੇ ਨਹੀਂ ਦੇਖਾ, ਉਹ ਨੂੰ ਕਰਦੇ ਹੋਏ।
ਨਹੀਂ ਦੇਖਤੇ ਹੈ, ਅਸੀਂ ਉਹ ਬਣਾਤੇ ਹੈ, ਫਰਾਈ ਮੋਮੋਜ਼ ਜਾਂ ਕੁਛ ਔਰ ਬਣਾ, ਇ ਵੱਡਾ ਗੰਦਾ ਤੇਲ ਲੱਤਾ ਬਹੁਤ ਹੀ ਐ,
ਹਾਂਜੀ ਸਹੀ ਦੱਸਿਓ, ਕਿੰਨੇ ਕਿੰਨੇ ਦਿਨ ਦਾ ਤੇਲ ਹੋ ਜਾਂਦਾ ਨੀ ਵੋ ਫਿਰਰ ਉਸਨੂੰ ਇਹਨੂੰ ਯੂਜ ਕਰ ਲਦੇ ਵਾਰ-ਵਾਰ ਤੇ ਵਾਰ-ਵਾਰ ਉਸਨੂੰ ਹੀ ਯੂਜ
ਹੂੰ, ਪਤਾ ਨਾ ਕਿਥੇ, ਪੱਤੀ ਦਫ਼ ਯੂਜ ਹੋਤਾ ਹੈ, ਉਹ ਉਸ ਪੱਤਾ ਵੀ ਨਹੀਂ ਚਲਦਾ।
ਹਾਂਜੀ ਦੇਖ, ਐਸੀ ਚੀਜ਼ ਖਾਵਾਂਗੇ ਤੇ ਮੋਟਾਪਾ ਆਪਣੇ ਨਾਲ ਸੋ ਬਿਮਾਰੀ ਲੈ ਕੇ ਆ ਹੁੰਦਾ ਨੀ ਜੇ ਸ਼ੂਗਰ ਤੇ ਬੀਪੀ ਦੀਆ ਬਿਮਾਰੀਆਂ
ਕਨੂੰ ਨੇ ਦੇਖਾ ਉਨਕਾ ਤੇਲ ਇਤਨਾ ਗੰਦਾ ਉਸ ਇੱਕ ਬਾਰ ਧਿਆਨ ਕਰਨਾ ਕਿ ਉਸ ਪਰ ਲਾਈਟ ਵੀ ਨਹੀਂ ਹੋਤੀ ਉਸ ਕੜਾਈ ਪੇ, ਹਾਂ ਤੈਨੂੰ ਤੈਨੂੰ ਦੇਖਣੇ ਕ ਨਹੀਂ ਹੈ ਕਿ ਉਸਮੇ ਕਿਆ ਹੈ ਕਿਆ ਨਹੀਂ
ਹਾਂਜੀ ਦੇਖੀਏ ਤਾਂ ਹਮ ਆਪਾਂ ਦੀ ਜਿੰਮੇਵਾਰੀ ਹੈ ਕਿ ਹਮ ਬੱਚੋ ਨੂੰ ਰੋਕੇ ਬੱਚੋ ਨੂੰ ਮਨਾ ਕਰੇ ਕਿ ਐਵੇਂ ਐਸੀ ਚੀਜ਼ ਨਾ ਖਾਇਆ ਕਰੇ ਕਭੀ ਕਾ ਹੋ ਗਿਆ ਮਹੀਨੇ ਦੋ ਮਹੀਨੇ ਦੋ ਵਿੱਚ, ਕਭੀ ਚਲੇ ਗਏ ਕਭੀ ਸਾਥ ਤੇ ਬੱਚੇ ਨਾਲ ਘੁਮ ਵੀ ਆਏ, ਉੱਥੇ ਖਾਣਾ ਵੀ ਖਾ ਲਿਆ ਖਾ ਲਿਆ ਸੀ ਲੇਕਿਨ ਆਜ ਵਾਲੇ ਬੱਚੋ ਕੋ ਬਚਾਨਾ ਬਹੁਤ ਹੀ ਮੁਸ਼ਕਿਲ ਹੈ ਦੇਖੋ ਬੱਚੇ ਨੂੰ ਨਾ ਆਪਣੇ ਸਾਥ ਯੋਗਾ ਨਾਲ ਵੀ ਲਗਾਓ, ਯੋਗਾ ਸਾਡੀ ਬਿਮਾਰੀਆਂ ਨਾਲ ਲੜਨ ਦੀ ਤਾਂ ਗਤ ਰੱਖਦਾ ਨੀ ਤੇ ਅਸੀਂ ਦਵਾਈਆਂ ਤਾਂ ਵੀ ਬਚਾ ਕੇ ਰਹਿੰਦਾ ਨੀ ਦੇਖੋ ਵੱਡੇ ਬਜ਼ੁਰਗ ਦਾ ਇਹੀ ਤੇ ਯੋਗਾ ਇੱਕ ਵਰਧਾਨ ਹੈ ਇਸ਼ਨਾਨ ਜੋੜਾ ਤੇ ਕਮਰ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ
ਹਮ ਮੈਨੂੰ ਤਾਂ ਪਤਾ ਹੀ ਹੁੰਦਾ ਡਾਕਟਰ ਨੇ ਹੋਗਾ ਮਗਰ ਮੇਰੇ ਹੋਰ ਬੜ ਗਿਆ ਦਰਦ
ਹਾਂਜੀ ਆਪ ਨੇ ਠੀਕ ਸ ਨਹੀਂ ਕਿਹਾ ਹੋਗਾ ਦਰਦ ਆਪ ਨੂੰ ਦਸ ਮ ਚੀਦਾ ਨਾ ਯੋਗਾ ਇਨਸਟਸ਼ਸ਼ਨ ਕੁਤੀ ਦਰਦ ਹੈੇ ਔਰ ਮੈਨੂੰ ਯ ਅ ਦਿੱਕਤ ਹੈ
ਮੈਂ ਡਾਕਟਰ ਕੋ ਦੱਸਿਆ ਥਾ ਡਾਕਟਰ ਨੇ ਬੋਲਾ ਕਿ ਨਹੀਂ ਅਭੀ ਮਤ ਕਰੋ ਅਭ ਤੁਮਹੇ ਜਿਆਦਾ ਦਿੱਕਤ ਹੈ
ਅੱਛਾ ਅੱਛਾ ਜੀ ਅੱਛਾ ਜੀ ਹਾਂਜੀ- ਹਾਂਜੀ ਤਾਂ ਫਿਰ ਆਪ ਨੂੰ ਥੋੜਾ ਵੇਟ ਕਰ ਲੈਣਾ ਚਾਹੀਦਾ ਨੀ ਆਪ ਨੇ ਸੋਚਿਆ ਮੈਂ ਕਰ ਲਦੀ
ਜਲਦੀ ਜਲਦੀ ਹੋ ਜਾਤੀ ਹੁੰਦੀ
ਠੀਕ ਜੀ ਨਹੀਂ ਦੇਖੋ ਕਿਆ ਹੈ ਨਾ ਹਮਾਰੇ ਸ਼ਰੀਰ ਉਹ ਵੀ ਆਰਾਮ ਚ ਹੀ ਹੁੰਦਾ ਹੈ ਤ ਸ਼ਰੀਰ ਤਭੀ ਤੋਂ ਜਾ ਕੇ ਹਮਾਰੀ ਉਸ ਸੇ ਲੜ ਪਾਤਾ ਹੈ ਬਿਮਾਰੀਓ ਸੇ ਹਮ ਚੰਗੇ ਰਹਾਂਗੇ ਤਾਂ ਫਿਰ ਵੀ ਹਮਾਰਾ ਸਰੀਰ ਵੀ ਚੰਗਾ ਰਹੇਗਾ ਤੇ ਹਮਾਰਾ ਦਿਮਾਗ ਵੀ ਚੰਗਾ ਰਹੇਗਾ ਯੋਗਾ ਐਸੀ ਚੀਜ਼ ਹੈ ਯੋਗਾ ਸਾਡੇ ਦਿਮਾਗ ਨੂੰ ਸ਼ਾਂਤ ਰੱਖਦਾ ਹੈ ਤੇ ਡਿਪਰੈਸ਼ਨ ਗੇਰਾ ਬਿਮਾਰੀਆਂ ਨੂੰ ਜੜ੍ਹ ਤੇ ਖ਼ਤਮ ਕਰਦਾ ਹੈ ਰੋਜ਼ ਰਾਤੀ ਸੌਣ ਦੇ ਪਹਿਲੇ ਜੇਕਰ ਅਸੀਂ ਦਸ ਮਿੰਟ ਵੀ ਧਿਆਨ ਲੱਗ ਲਗਾਵੇ ਅਲੋਮ ਵਿਲੋਮ ਕਰੇ ਤੇ ਨੀਂਦ ਬਹੁਤ ਵਧੀਆ ਆਉਂਦੀ ਹੈ
ਬਹੁਤ ਜ਼ਿਆਦਾ
ਹਾਂਜੀ ਤੇ ਦੇਖੋ ਕਦੀ ਬ ਖਾਣ ਪੀਣ ਦੇ ਮੋਟਾਪਾ ਹੋ ਜਾਂਦੇ ਆ ਗਲਤ ਚੀਜ਼ ਖਾਣ ਲੈਂਦੇ ਐਸੀਡਿਟੀ ਹੋ ਜਾਂਦੀ ਪੂਰੀ ਪੂਰੀ ਰਾਤ ਬੀਣ ਨੀ ਆਦੀ
ਨਹੀਂ ਇਹ ਤਾਂ ਹੋਤਾ ਹੀ ਹੈ ਸਭ ਕੇ ਸਾਥ।
ਹਾਂਜੀ ਫਿਰ ਹਮ ਸੋਚਦੇ ਨੀ ਕਿ ਕੋਲਡ ਡਰਿੰਕ ਪੀ ਲੈਂਗੇ ਤੇ ਕੋਲਡ ਡ੍ਰਿੰਕ ਪੀ ਕੇ ਸਭ ਚੰਗਾ ਹੋ ਜਾਣੀ ਵੀ ਸਭ ਕਰਜ ਹੋ ਜਾ ਲੇਕਨ ਦੇਖੋ ਕੋਲਡ ਡਰਿੰਕ ਪੀ ਕੇ ਵੀ ਨੁਕਸਾਨ ਹਮਾਰਾ ਹੀ ਹੁੰਦਾ ਨਹੀਂ ਹਮ
ਕੁਛ ਨਹੀ ਹੁੰਦਾ
ਹਾਂਜੀ, ਕੁਛ ਨੀ ਹੁੰਦਾ ਨੁਕਸਾਨ ਹਮਾਰਾ
ਕੋਈ ਫਰਕ ਨਹੀਂ ਪੈਦਾ
ਹਾਂਜੀ ਕੁਛ ਫਰਕ ਨਹੀਂ ਪਾਂਉਦਾ ਆਪ ਸਹੀ ਰਚੇ ਹੋ ਆਪ ਨਾ ਮੈਂ ਕਹਿ ਰਹੀ ਹ ਆਪ ਨਾ ਇੱਕ ਦਿਨ ਅ ਸੁਬਾਹ ਸਵੇਰੇ ਉੱਠ ਕੇ ਅ ਸਵੇਰੇ ਸਵੇਰੇ ਵੋਕ ਤੇ ਜਾਓ ਤੇ ਬੱਚੋ ਕੋ ਵੀ ਲੈ ਕੇ ਜਾਓ ਤੇ ਪੇਰੈਂਟਸ ਕੋ ਵੀ ਲੈ ਕੇ ਜਾਓ ਆਪ ਨਾ ਇੱਕ ਹਫ਼ਤਾ ਕਰਕੇ ਦੇਖੋ।
ਤੇ ਆਪ ਨੂੰ ਆਰਾਮ ਜ਼ਰੂਰਤੀ ਲੱਗੇਗਾ
ਜੀ ਬਿਲਕੁਲ ਕਰਕੇ ਦੇਖੂੰਗੀ ਮੈਂ
ਸੁਬਾਹ ਸਵੇਰੇ ਆਉਣ ਤੇ ਜਾਂਦੇ ਹੈ ਸਿਹਤ ਰਹਿਣ ਦੇ ਲਾਇਕ ਵੀ ਘੱਟ ਘੱਟ ਤੋਂ ਘੱਟ ਅੱਠ ਤੋਂ ਦਸ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਪੰਨੀ ਹੱਥ ਮੈਂ ਲੈ ਕੇ ਨੀ ਚੱਲਦੇ ਨੀ ਵੋਕ ਤੇ
ਸਵੇਰੇ ਉੱਠ ਕੇ ਗੁਨਗੁਨਾ ਪਾਣੀ ਪੀਣਾ ਪਿੱਟ ਸਾਫ਼ ਰੱਖਣ ਲਈ ਸਭ ਤੋਂ ਉੱਤਮ ਕਿਸਮ ਕਾ ਤਰੀਕਾ ਹੈ।
ਤੁਸੀ ਕਦੇ ਟਰਾਈ ਕਰਨਾ ਸੁਬਾ ਸੁਬਾਹ ਅਜਵਾਨ ਦਾ ਪਾਣੀ ਤੇ ਜੀਰੇ ਦਾ ਪਾਣੀ ਪਾਣੀ ਤੇ ਕਦੇ ਵੀ ਤੇਜ ਪੱਤਾ ਦਾ ਪਾਣੀ
ਅੱਛਾ ਇਹ ਸਭ ਪੀਨਾ ਚਾਹੀਏ।
ਹਾਂਜੀ ਕਿਸੇ ਦਿਨ ਕੋਰ ਪੀ ਲਿਆ ਕਿਸੇ ਦਿਨ ਕੋਰ ਦੂਸਰਾ ਪੀ ਲਿਆ। ਐਸੀ ਕਰਦੇ ਕਰਦੇ ਇੱਕ ਹਫ਼ਤੇ ਨੂੰ ਆਪ ਫਰਾਈ ਕਰੋ ਨਵੇਂ ਨਵੇਂ ਪਾਣੀ ਤੇ ਆਪ ਆਰਾਮ ਲੱਗੇਗਾ ਆਪ ਕੋ ਸਰੀਰ ਕੋ ਵੀ ਆਰਾਮ ਲਗੇਗਾ। ਤੇ ਆਪ ਨੂੰ ਪੇਟ ਵੀ ਹਲਕਾ ਹਲਕਾ ਲੱਗਦਾ ਹੋਏਗਾ।
ਵਧੀਆ ਵਧੀਆ ਆ ਉਹਨੂੰ ਬਹੁਤ ਅੱਛੀ ਜਾਣਕਾਰੀ ਦੀ ਵਧੀਆ ਹੈ ਬਹੁਤ ਅੱਛੀ।
ਚੰਗਾ ਜੀ ਚੰਗਾ ਜੀ ਮੈਂ ਤਾਂ ਇਹੀ ਸੋਚਦੀ ਹਾਂ ਮੈਂ ਤੋ ਯੋਗਾ ਕਲਾਸ ਸ਼ੁਰੂ ਕਰਦੇ ਹੁੰਦੀ ਹੈਲਥ ਕੇ ਬਾਰੇ ਮੈਂ ਬਾਤ ਕੀਤੀ ਰਹਿੰਦੀ ਮੈ ਕਮਿਊਨਿਟੀ ਬਣਾਈ ਹੁੰਦੀ ਤੇ ਆਪ ਵੀ ਉਸ ਨਾਲ ਜੁਆਇਨ ਹੋ ਜਾ
ਅੱਛਾ। ਬਿਲਕੁਲ ਆਪ ਮੁਝੇ ਦੇਣਾ ਮੈਂ ਜਇਨ ਹੋਗੀ ਉਸ ਮੇ
ਹਾਂਜੀ ਮੈਂ ਨਾ ਆਪ ਨਾਲ ਸ਼ੇਅਰ ਕਰੂੰਗੀ ਵੀ ਅ ਤੇ ਆਪ ਉਸਨੇ ਜੁਆਇਨ ਹੋ ਜਾਣਾ ਤੇ ਫਿਰ ਆਪ ਨਾ ਦੂਸਰੇ ਬੰਦੇ ਨੂੰ ਵੀ ਇਸ ਵਾਰ ਇਸ ਨਾਲ ਇਸ ਗੱਲ ਨੂੰ ਬਤਾਉਣਾ ਕਿ ਐਸੇ ਐਸੇ ਹੁੰਦਾ ਨੀ ਕਿ ਵਾਂ ਐਸੇ ਐਸੇ ਬਤਾਉਦੇ ਨੀ ਜੈਸੇ ਐਕਸਰਸਾਈਜ਼ ਕਰੋ ਐਸੇ ਯੋਗਾ ਕਰੋ ਤੇ ਹਮਾਰਾ ਸ਼ਰੀਰ ਆਰਾਮ ਮਿਲਦਾ ਹੈ ਯਾ ਜੋ ਵੀ ਹੁੰਦਾ ਹੈ ਆਪ ਦੂਸਰੋ ਕੋ ਵੀ ਇੰਵਾਟ
ਤੁਸੀਂ ਵੀ ਕਰਦੇ ਹੋ ਕਿਆ।
ਹਾਂਜੀ ਹਮ ਵੀ ਕਰਤੇ ਤੇ ਹਮ ਤਾਂ ਕਮਿਊਨਿਟੀ ਬਨਾਨੀ ਹੁੰਦੀ ਫਿਰ ਹਮ ਦੂਸਰੋ ਨੂੰ ਜੋੜਦੇ ਉਸ ਨਾਲ ਤੇ ਹਪੀ ਉਹਨੇ ਕਰਾ ਤੇ ਯੋਗਾ
ਅੱਛਾ ਇਹ ਵਾਲੀ ਹੈ ਬਾਤ ਇਹ ਕਰ
ਹਾਂਜੀ ਤੇ ਆਪ ਮੈਂ ਨਾ ਆਪ ਨਾਲ ਸ਼ੇਅਰ ਕਰਾਂਗੀ ਆਪ ਨਾ ਦੂਸਰੋ ਕੋ ਦੱਸਣਾ।
ਵਧੀਆ ਜੀ ਵਧੀਆ ਵਧੀਆ। ਓਕੇ।
ਤੇ ਜੀ ਮੈਨੂੰ ਬਹੁਤ ਅੱਛਾ ਲੱਗਾ ਆਪ ਨਾਲ ਗੱਲ ਕਰਕੇ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਠੀਕ ਹੈ ਜੀ।